ਹਾਂਜੀ ਸਤਿ ਸ੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ ਹੋਰ ਕਿਵੇਂ ਹੋ ਰ ਲਾਲ ਵਧੀਆ ਜੀ
ਹੋਰ ਕੀ ਕਰਦੇ ਸੀ।
ਬਸ ਕੁਛ ਨਹੀਂ ਰਸੋਈ ਤੇ ਲੱਗੇ ਪਈ ਸੀ ਕੰਮ
ਅੱਛਾ ਹੋਰ ਰੋਟੀ ਬਣਾ ਲਈ ਤੁਸੀਂ
ਹਾਂਜੀ ਰੋਟੀਆਂ ਬਣਾ ਲਿਆ
ਅੱਛਾ ਕੀ ਬਣਾਇਆ। ਫਿਰ ਅੱਜ ਤੁਸੀਂ
ਅੱਜ ਆਲੂ ਚਿਣਿਆਂ ਦੀ ਸਬਜ਼ੀ
ਅੱਛਾ।
ਹਾਂਜੀ।
ਹੋਰ
ਹਾਂ ਅੱਜ ਮੈਂ ਨਹੀਂ ਬਣਾਇਆ ਖਾਣਾ
ਅੱਛਾ। ਚਲੋ ਅੱਜ ਤੁਸੀਂ ਘਰੇ ਸੀ ਹਨਾ
ਨਹੀਂ ਆ ਗਈ ਸੀ ਮੈਂ ਦੁਪਹਿਰ ਨੂੰ
ਅੱਛਾ ਜੀ।
ਹਾਂਜੀ।
ਅਸੀਂ ਤਾਂ ਰਾਜਮਾ ਬਣਾਏ ਨੇ ਅੱਜ
ਅੱਛਾ। ਠੀਕ ਵੈਸੇ ਚੰਗੇ ਹੁੰਦੇ ਆ ਰਾਜ ਦੀ ਸਿਹਤ ਲਈ ਬਹੁਤ ਚੰਗੇ ਹੁੰਦੇ ਆ ਹਾਂ। ਹਾਂ ਰਾਜਮਾ ਬਹੁਤ ਚੰਗੇ ਹੁੰਦੇ ਹੈ ਸੇਤ ਲਈ
ਹੂੰ ਬਸ ਓਹੀ ਬਣਾਏ ਨੇ ਮੰਮਾ ਨੇ ਅੱਜ
ਹਾਂਜੀ ਹਾਂ।
ਹੋਰ ਫੇਰ, ਮੈਂ ਕਿਹਾ ਤੁਹਾਨੂੰ ਇੱਕ ਕਾਲ ਕਰ ਲਾਂ ਫ੍ਰਰੀ ਸੀ ਹੁਣ ਮੈਂ
ਅੱਛਾ ਪਰ ਇਹ ਤਾਂ ਮੈਂ ਹੀ ਹੈ ਨਾ ਪਰ ਮੇਰੀ ਕੋਲਾਂ ਅਲੱਗ ਵੀ ਨੀ ਰਹੀਜ ਮੇਰੇ ਕੋਲਾ ਦੋ ਤਿੰਨ ਡਿਸਕਨੈਕਟ ਹੋ। ਹਾਂ ਮੇਰੀਆਂ ਕੋਲਾਂ ਖਰਾਬ ਹੋ ਗਈਆਂ ਦੋ ਕੁਲਾਂ ਖਰਾਬ ਹੋ ਗਈਆਂ ਇੱਕ ਰਹੀ ਆ ਲਾਸ ਤੋਂ ਬਾਅਦ ਚ ਲਉਂਗੀ ਤੁਹਾਨੂੰ
ਅੱਛਾ ਜੀ, ਕੋਈ ਨਾ
ਵਧੀਆ ਹੈ। ਤੁਸੀਂ ਦੱਸੋ। ਮੌਸਮ ਵਾਸਮ ਕਿਵੇਂ ਹੋ ਤੇ
ਮੌਸਮ ਠੰਡ ਤਾਂ ਬਾਲੀ ਆ ਗਰਮੀ ਆਂ ਮੀਂਹ ਨੀ ਪੈ ਰਿਹਾ ਇੱਥੇ ਤਾਂ ਧੁੱਪ ਇੰਨੀ ਤੇਜ਼ ਸੀ ਹੁਣ ਵੀ ਇੰਨੀ ਗਰਮੀ ਹੋਈ ਪਈ ਆ
ਨਹੀਂ ਨਹੀਂ ਸਾਡੇ ਮੌਸਮ ਬਹੁਤ ਠੰਡਾ ਹੋ ਗਿਆ ਔਦਰ
ਅੱਛਾ।
ਹਾਂਜੀ। ਹਾਂਜੀ। ਸਾਡੇ ਰਾਤ ਨੂੰ ਬਰਸਾਤ ਹੋਈ ਆ ਤੇ ਹੁਣ ਦੁੱਖ ਦੋ ਹਾਂਜੀ ਦੁਪਿਹਰ ਦੋ ਪੈਰ ਇੱਧਰ। ਹਾਂ ਮੌਸਮ। ਹਾਂ ਅੱਜ ਧੁੱਪ ਹੈ ਨਹੀਂ ਦੁਪਹਿਰ ਦੀ ਇੱਧਰ।
ਅੱਛਾ। ਹਾਂ ਚਲੋ ਵਧੀਆ ਇੱਥੇ ਤਾਂ ਬਾਲੀ ਧੁੱਪ। ਉੱਪਰ ਸੀਗੇ। ਗਰਮੀ ਬਹੁਤ ਆ ਹਾ।
ਨਹੀਂ ਅਜ ਇਧਰ ਧੁੱਪ ਨਹੀਂ ਸੀ ਅੱਜ ਰਾਤ ਮੌਸਮ ਬਹੁਤ ਖ਼ਰਾਬ ਹੋਇਆ ਹੈ ਸਾਡੇ। ਹਾਂ ਇੱਧਰ ਲੀ ਸਾਈਡ ਹਾਂਜੀ। ਹਨੇਰੀ ਵੀ ਬਹੁਤ ਆਈ ਸੀ ਰਾਤ ਨੂੰ ਬਹੁਤ ਜ਼ਿਆਦਾ ਹੈ। ਆਈ ਸੀ ਹਾਂਜੀ।
ਗਰਮੀ ਚ ਤਾਂ ਵੀ ਬੰਦਾ ਜਾਏ ਬਾਹਰ ਵੀ ਘਰੇ ਹੀ ਬਸ?
ਮੇਰੇ ਤੋਂ ਤਾਂ ਵੈਸੇ ਨਹੀਂ ਜਾਇਆ ਜਾਂਦਾ ਹੈ। ਮੇਰਾ ਕੰਮ ਇਨਾ ਹੋਇਆ ਪਿਆ ਹਾਂਜੀ। ਜਾਣਦਾ ਕੀ ਚਾਹੀਦਾ ਹੈ? ਗਾਣਾ ਸੀ ਬ੍ਰਦਰ ਨੇ ਕੋਲ ਕੀਤੀ? ਤੁਸੀ ਕਹਿੰਦੇ? ਸੱਦਾ ਦੇਣ ਆਉਣਾ ਮੈਂ ਕਿਹਾ ਨਹੀਂ। ਮੇਰਾ। ਕੰਮ ਬਹੁਤ ਪਿਆ ਮੈਂ ਕਿਹਾ? ਆਉਦਾ ਸੀ ਹਾਂ ਮੇਰੇ ਕੋਲ ਦਸ ਦਿਨਾਂ ਦਾ ਟਾਈਮ ਹੈ ਟਾਰਗੇਟ ਪੂਰਾ ਕਰਨ ਦਾ?
ਅੱਛਾ ਜੀ।
ਹਾਂ ਮੈਨੂੰ ਇੱਕ ਤਾਰੀਖ ਤੋਂ ਪਹਿਲਾਂ ਪਹਿਲਾਂ ਆਪਣਾ ਕੰਮ ਕੰਪਲੀਟ ਕਰਨਾ ਹੈ?
ਹਾਂਜੀ।
ਹਾਂਜੀ ਉਹ ਫਿਰ ਮੈਨੂੰ ਕਰਨਾ ਪਏਗਾ।
ਫੇਰ ਤੁਸੀਂ ਕਿਤੇ ਨੀ ਜਾ ਰਹੇ ਨਾਲ? ਨਾਨਕੇ ਨੁਨਕੇ ਛੁੱਟੀਆਂ ਚ ਵੀ।
ਹਾਂ ਬਸ ਨਾਨਕੇ ਤਾਂ ਮੇਰੇ ਕੋਲ ਹੀ ਹੈ ਦਸ ਮਿੰਟ ਦਾ ਹੀ ਰਾ ਸਤਾ ਹੈ? ਨਾਨਕੇ ਜਾਂਦੀ ਹੋ ਬੱਸ ਘੰਟਾ ਦੋ ਘੰਟਾ। ਘੰਟਾ ਲਾ ਕੇ ਵਾਪਿਸ ਆ ਜਾਂਦੀ ਹੈ, ਉੱਥੇ ਵੀ ਨਹੀਂ ਰਿਹਾ ਜਾਂਦਾ ਰਾਤ। ਹਾਂ ਉੱਥੇ ਕੋਈ ਕੰਮ ਹੁੰਦਾ ਜਲਦੀ ਸੀ, ਜਾਂਦੀ ਹਾਂ ਉਹ ਲੈ ਜਾਂਦੇ ਆ। ਛੱਡ ਜਾਂਦੇ ਨੇ, ਨੇੜੇ ਹੈ ਨਾਨਕਾ ਤਾਂ ਮੇਰੇ। ਪਰ ਮੈਂ ਜ਼ਿਆਦਾ ਨਾਨਕੇ ਜਾਦੀ ਹੂੰ, ਕਿਉਂਕਿ? ਹਾਂ, ਮੈਂ ਜਿਆਦਾਤਰ ਆਪਣੇ ਨਾਨਕੇ ਜਾਂਦੀ ਹੂੰ, ਮੇਰੇ ਮਾਮੇ ਦੀ ਕੁੜੀ ਆ ਰਹਿੰਦੀ ਹੈ ਨਾ। ਫਿਰ ਮੇਰੇ ਮਾਮਾ ਜੀ ਵਰਤਦੇ ਆ ਮੈਨੂੰ। ਹਾਂਜੀ, ਉੱਥੇ ਜਿਆਦਾ ਜਾਂਦੀ, ਮਾਈਕੇ ਘੱਟ ਈ ਜਾਂਦੀ
ਚੱਲੋ ਵਧੀਆ।
ਹਾਂ। ਹੁਣ ਕਿਸੀ ਵੀ ਕਿਧਰਲੀ ਸਾਈਡ, ਨਹੀਂ ਜਾਇਆ ਜਾਂਦਾ। ਹਮ ਜਾਊਂ, ਮੈ ਇਕ ਦਿਨ, ਸ਼ਾਮ ਨੂੰ ਜਾਊੰ ਗਾ ਸ਼ਾਮ ਨੂੰ ਜਾਊਂਗਾ ਸੱਤ ਅੱਠ ਵਜੇ ਸਵੇਰੇ ਸੱਤ ਵਜੇ ਨੂੰ ਕਰੀ।
ਅੱਛਾ।
ਹਾਂ, ਇੰਨਾ ਕੁ ਟਾਈਮ ਜਾਣਾ ਬਸ। ਨਹੀਂ ਨਾਨਕਾ, ਤਾਂ ਮੇਰਾ ਇੱਥੇ ਈ ਹੈ ਨੇੜੇ ਹੈ। ਦਸ ਮਿੰਟਾਂ ਲੈ ਜਾਂਦੇ ਮੋਟਰਸਾਇਕਲ ਤੇ ਹਾਂ ਤੇ ਮਾਇਕਾ, ਮੇਰਾ ਗੰਗਾ ਨਗਰ ਪੈਂਦਾ ਹੈ,,, ਉਹਨੂੰ ਉਹ ਸਾਠ ਕਿਲੋਮੀਟਰ ਹੈ ਮਾਇਕਾ ਉਹਦੇ ਆਪਣੇ ਸਾਧਨ ਤੇ ਘੰਟਾ ਲੱਗਦਾ ਹੈ ਪੂਰਾ ਜੇ ਮੋਟਰਸਾਈਕਲ ਤੇ ਜਾਈਏ ਨਾ ਹਾਂ ਬੱਸਾਂ ਤੇ ਜਾਓ ਤ ਪੁੂਰਾ ਦੋ ਘੰਟਾ ਲੱਗਦਾ ਹੈ ਤੇ ਆਪਦੇ ਮੋਟਰਸਾਈਕਲ ਤੇ ਜਾਓ, ਫਿਰ ਘੰਟਾ ਹੀ ਲੱਗਦਾ ਪੂਰਾ ਹਾਂ, ਗੰਗਾ ਗੰਗਾ ਨਗਰ ਨਾਂ ਸੁਣਾ,, ਹਾਂ। ਗੰਗ ਨਗਰ ਨਾਮ ਸੁਣਾ ਸੇਰ ਹਮ
ਨਾ ਮੇਰੇ ਖਿਆਲ ਰਾਜਸਥਾਨ ਚ ਆ ਹਾਂ
ਹਾਂ ਹਾਂ ਬੋਰ ਤੋਂ ਆ ਕੇ ਗੰਗ ਨਗਰੀ ਹੀ ਹੈ, ਜ਼ਿਲ੍ਹਾ ਹੈ ਬੜਾ ਜ਼ਿਲ੍ਹਾ ਹੈ।
ਅੱਛਾ ਅੱਛਾ ਅੱਛਾ ਜੀ ਚਲੋ ਘੁੰਮਣ ਫਿਰਨ ਦੀ ਉੱਥੇ ਹੋਊਗੀ ਜਗ੍ਹਾ ਹੇਨਾ।
ਹਾਂ ਬਹੁ ਬਹੁਤ ਜ਼ਿਆਦਾ ਬਣੀ ਬਹੁਤ ਜ਼ਿਆਦਾ ਚ ਉੱਥੇ ਚੀਜ਼ਾਂ ਬਣੀੀਆਂ ਦੇਖਣ ਵਾਸਤੇ
ਅੱ ਤੁਸੀਂ ਤਾਂ ਉੱਥੇ ਹੀ ਪਲੇ ਬੜੇ ਹੋ ਤਾਂ ਤੁਸੀਂ ਤਾਂ ਘੁੰਮੇ ਫਿਰ ਹੋਣਗੇ
ਨਹੀਂ ਮੈਂ ਪਤਾ ਦੇਖੋ ਹੁਣ ਪੰਜ ਛੇ ਸਾਲਾਂ ਤੇ ਉੱਧਰ ਚੀਜ਼ਾਂ ਬਣੀਆਂ ਦੇਖਣ ਵਾਸਤੇ ਅਤੇ ਮੈਂ ਪੰਜ ਛੇ ਸਾਲ ਹੋ ਗਏ ਇੱਕ ਨਾਈਟ ਹਾਂ ਇੱਕ ਨਾਈਟ ਤੋਂ ਜ਼ਿਆਦਾ ਜਾਂਦੀ ਨੀ ਅਤੇ ਮੈਂ ਇੱਕ ਦਿਨ ਪਹਿਲੇ ਦਿਨ ਜਾਂਦੀ ਉਹ ਦੂਜੇ ਦਿਨ ਮਰੇ ਘਰੇ ਹੀਉੁੰਦੀ ਨਾਲੇ ਸਾਡੇ ਤ ਆਪਣੇ ਪਿੰਡ ਦੇ ਕੋਲ ਹੀ ਬਹੁਤ ਕੁੱਛ ਬਣਿਆ ਹੈ ਉਹ ਨਾ ਜ਼ਮੀਨਾ ਵਿੱਕ ਜਾਂਦੀ ਉਦੋਂ ਉੱਧਰ ਵੱਕੀ ਜਿਹੜੀ ਜ਼ਮੀਨੀ ਹੁੰਦੀਆਂ ਨਾ ਆਪਣੀ ਉਹ ਉੱਧਰ ਵਿਕ ਜਾਂਦੀ ਉਹਨਾਂ ਚ ਇੰਨੇ ਹਾਂ ਸਾਡੇ ਪਿੰਡ ਦੇ ਕੋਲ ਹੀ ਹੈ ਇਹਨ ਇੰਨੀ ਬੜੀ ਸੁਸਾਇੱਟੀ ਬਣੀ ਹੈ ਦੇਖ ਦੇਖਣ ਵਾਸਤੇ ਪਰ ਨਹੀਂ ਜਾਇਆ ਜਾਂਦਾ ਮੇਰਾ ਮਨ ਨਹੀਂ ਕਰਦਾ
ਅੱਛਾ
ਹਾਂ ਹਾਂ ਉਹਦੇ ਸ ਹਾਂ
ਕਈ ਹੋ ਆ
ਹਾਂ ਹਾਂ ਬਸ ਨਹੀਂ ਜਾ ਮੇਰਾ ਨਾ ਨਹੀਂ ਹੈ ਕਿਥੇ ਆਉਣ ਜਾਣ ਦਾ ਮਨ ਹੈ ਨੀ
ਹਾਂਜੀ
ਮੈਂ ਪੱਤਾ ਹੀ ਹਾਂ ਪਤਾ ਨੀ ਮੇਰਾ ਕਿ ਜਿਹਾ ਸੁਭਾਅ ਹੋ ਗਿਆ ਬਹੁੱਤ ਖੁੱਲੇ ਸੁਭਾਅ ਦੀ ਹੁੰਦੀ ਸੀ ਪਰ ਹੁਣ ਤਾਂ ਹੈ ਨਹੀਂ ਕੁਛ ਵੀ ਨਹੀਂ ਰਹੇ
ਕੋਈ ਨਾ ਟਾਈਮ ਦੇ ਨਾਲ ਸਾਰਾ ਕੁਛ ਸੈੱਟ ਹੋਜੂ ਤੁਸੀਂ ਆਪਣਾ ਉਹ ਰੱਖਿਆ ਕਰੋ ਹਨਾ ਘੁੰਮਣਾ ਫਿਰਨਾ ਚਾਹੀਦਾ ਹਨਾ ਬੰਦੇ ਨੂੰ ਪਤਾ ਲੱਗਦਾ
ਸਰ ਹਾਂ ਹਾਂ ਇਹ ਮੈਂ ਵੈਸੇ ਮੇਰੀ ਆਦੱਤ ਅੱਜ ਦੀ ਹੈ ਨਹੀਂ ਚੱਲ ਹੁਣ ਤਾਂ ਮੰਨਦੇ ਆ ਵੀ ਕਰਦੇ ਹੈ ਨੀ ਮੇਰੀ ਸਟਾਰਟਿੰਗ ਤੋਂ ਵੀ ਮੈਂ ਇੱਕ ਮੇਰੇ ਹਸਣ ਦੇ ਨਾਲ ਹੀ ਬਾਹਰ ਜਾਂਦੀ ਸੀ ਜਦੋਂ ਅਹ ਮੇਰੀ ਸ਼ ਹਾਂ ਮੇਰੇ ਅਸੀਂ ਮਾਇਕੇ ਤੇ ਸਾਰੀਆਂ ਸਿਸਟਾਂ ਇਕੱਠੀ ਹੁੰਦੀਆ ਸੀ। ਤੇ ਉਹ ਚਲੀ ਜਾਂਦੀ ਸੀ ਮੈਂ ਮੇਰੀ ਮੰਮੀ ਕੋਲੇ ਰਹਿਣਾ ਹੁੰਦਾ ਸੀ ਘਰੇ ਮੈਂ ਕਿ ਮੈਨੂੰ ਕੋਈ ਚੀਜ਼ ਪਸੰਦ ਹੈ। ਹੁਣ ਵੀ ਮੇਰੇ ਭਰਾ ਸਾਰੇ ਉੱਧਰ ਜਾਂਦੇ ਆ। ਸ਼ਾਮ ਨੂੰ ਘੁੰਮਣ ਵਾਸਤੇ। ਮੈਨੂੰ ਕੋਈ ਮਤਲਬ ਹੈ ਨੀ ਮੈਂ ਮੇਰੇ ਮੰਮਾ ਪਾਪਾ ਪਾਪਾ ਕੋਲੇ ਬੈਠੀ ਰਹਿੰਦੀ ਆ। ਹਾਂ, ਮੈਨੂੰ ਹੈ ਵੀ ਨੀ ਮੈਂ ਬਾਹਰ ਜਾਵਾਂ, ਹਾਂ ਤੇ ਮੈਂ ਬਸ ਹਾਂ।
ਮੈਨੂੰ ਵੀ ਇਨਾ ਘੁੰਮਣ- ਫਿਰਨ ਦਾ ਨੀ ਜੀ ਬ ਹਾਂ ਮੈਂ ਚੱਲ ਜਾਂਦੀ ਹਾਂ। ਕਿਉਂਕਿ ਹਜੇ ਤਾਂ ਟਾਈਮ ਆ ਹਨਾ ਫਿਰ ਵਿਆਹ ਤੋਂ ਬਾਅਦ ਫਿਰ ਕੀ ਪਤਾ ਵੀ ਕਿਵੇਂ ਦਾ ਹੋਊਗਾ ਸਾਰਾ ਕੁਛ
ਇਹ ਹਾਂ, ਇਹ ਤਾਂ ਹਾਂ। ਤਾਂ ਮੈਂ ਇਹੀ ਹੈ ਨਾ ਵੀ ਮੈਂ ਹਸਬੈਂਡ ਦੇ ਨਾਲ ਤਾਂ ਜਾ ਕੇ ਆਈਆਂ ਸਾਰੇ, ਬਹੁਤ ਜਗ੍ਹਾਂ ਜਾ ਕੇ ਆਈਆਂ। ਪਰ ਹੁਣ ਉਹ ਚੀਜ਼ ਤਾਂ ਹੈ ਨੀ ਕਿ ਮੇਰੇ ਬਸ ਐ। ਬਸ ਘਰ ਹੀ ਹੁੰਦਾ ਸਾਰਾ ਕੁਝ ਜੋ ਵੀ ਆ ਕੰਮ ਤੇ ਜਾਓ ਆ ਜਾਓ ਘਰਦਾ ਖਾਣਾ ਬਣਾਓ, ਖਾ ਕੇ ਸੋ ਜਾਓ।
ਹਾਂਜੀ, ਕੰਮ ਵੀ ਬਹੁਤ ਹੁੰਦੇ ਨੇ, ਤਾਂ ਕਰਕੇ ਨਹੀਂ ਜਾਇਆ ਜਾਂਦਾ ਹੋਣਾ ਹਨਾ
ਸਾਰਾ ਦਿਨ ਮੈਂ, ਇੰਨਾ ਮੇਰਾ ਬੁਰਾ ਹਾਲ ਹੁੰਦਾ ਐ। ਇਹ ਮੈਂ ਕੰਮ ਕਰਕੇ ਹੋਣਾ ਇਸ ਟਾਇਮ ਤੁਹਾਡੇ ਨਾਲ ਗੱਲ ਕਰ ਨਾ ਮੈਂ ਮਾਇਕੇ ਤੇ ਵੀ ਗੱਲ ਨੀ ਕਰਦੀ, ਮੇਰਾ ਬਹੁਤ ਬੁਰਾ ਹਾਲ ਹੋ ਸਾਰਾ-ਸਾਰਾ ਦਿਨ ਕੰਮ ਤੇ ਜਾਣਾ ਆਉਣਾ ਬਹੁਤ ਔਖਾ ਹੁੰਦਾ।
ਹਾਂਜੀ, ਇਹ ਤਾਂ ਹੈ ਜੀ
ਹਾਂ
ਕੋਈ ਨਾ ਤੁਸੀਂ ਟੈਨਸ਼ਨ ਨਾ ਲਿਓ ਹੋਜੂ ਸਾਰਾ ਕੁਛ ਤੁਸੀਂ ਵੀ ਕਿਤੇ ਜਾਇ ਕਰੋ ਟਾਈਮ ਟਮ ਕੱਢ ਕੇ।
ਦੇਖਦੇ ਹੈ, ਤੇ ਮੇਰੇ ਕੋਲ ਇਹ ਮਹੀਨਾ ਔਖਾ ਜਹਾ ਥੋੜਾ ਅਗਲੇ ਮਹੀਨੇ ਤੋਂ ਮੈਂ ਸੇਰ ਤੁਰ ਦਾਂਗੀ ਫਿਰ ਤਾਂ ਮੈਂ ਥੋੜਾ ਬਹੁਤ ਆਈ ਮਹੀਨੇ ਦਾ ਟਾਰਗੇਟ ਹੁੰਦਾ, ਆ ਹਾਂ-ਹਾਂ ਰੱਖ ਕਿਤੇ ਮੈਂ ਜਾਂਦੀ ਕਦੇ ਰਾਤ ਨੀ ਰਹਿੰਦੀ ਵੀ ਮੈਂ ਆਪਣੇ ਜਵਾਕਾਂ ਨੂੰ ਘਰੇ ਛੱਡ ਕੇ ਜਾਂਦੀ ਹੈ। ਹਾਂ ਸਵੇਰੇ ਗੱਡੀ ਤੇ ਜਾਂਦੀ ਹੈ ਤੇ ਸ਼ਾਮੀ ਮੈਨੂੰ ਘਰੇ ਆਣਾ ਹੁੰਦਾ ਕਿਉਂ ਵੀ ਇੱਧਰ ਆਂ ਕੁੜੀਆ ਮੇਰੇ ਆਪ ਦੇ ਨਾਨ ਹੈ ਨੀ ਹਾਂ ਮੇਰੇ ਆਪ ਦੇ ਨਨਾਣ ਹੈ ਨ ਪਰ ਮੇਰੀ ਕੁੜੀਆਂ ਨੂੰ ਵੀ ਰੱਖ ਬੰਧਣ ਵਾਸਤੇ ਮੇਰਾ ਪਰਿਵਾਰ ਆਉਂਦਾ ਹੈ ਘਰੇ ਮੇਰੇ ਇੱਥੇ ਸੋਹਰੇ ਹਾਂ ਮੇਰੇ ਦੇਵਰਾਂ ਦੀ ਕੁੜੀਆਂ ਵੀ ਆਉਂਦੀ ਹੈ ਤੇ ਮੇ ਕਰਕੇ ਸੋਰੇ ਹੋ ਗਏ ਉਹਨਾਂ ਦੀ ਕੁੜੀਆਂ ਉਹਨਾਂ ਦੇ ਜਵਾਕਾਂ ਨੂੰ ਮੇਰੇ ਗੁੜੀਆਂ ਰਾਖੀ ਬੰਧਣ ਜਾਂਦੀ ਤੇ ਮੈਨੂੰ ਪਰੇ ਰਹਿਣਾ ਪੈਂਦਾ ਹੈ ਹਾਂ ਫਿਰ ਉਹਨਾਂ ਨੂੰ ਵੀ ਉਹ ਹਾਂ ਪਤਾ ਉਹ ਹੁਣ ਨਨਾਣ ਕਾਕੇ ਸਹੁਰੇ ਦੀ ਡੈਥ ਹੋਈ ਪਤਾ ਉਹ ਕੀ ਕਹੂ ਫਿਰ ਇਵੇਂ ਹੋ ਜਾਂਦਾ ਕਹਿੰਦਾ ਅੱਜ ਮਾਰਾ ਸਾਡਾ ਭਰਾ ਹੁੰਦਾ ਨਾ ਸਾਨੂੰ ਘਰੇ ਮਿਲਦਾ, ਹਨਾ ਫਿਰ ਮੈਨ ਹਾਂ ਫੇਰ ਮੈਨੂੰ ਇਹ ਹੁੰਦਾ ਹੈ ਵੀ ਉਹ ਤਾਂ ਹੈ ਨੀ ਪਰ ਮਾਪੀ ਤਾਂ ਹੈ ਉਹਨਾਂ ਦੀ ਕਿਰਪਾ ਘਰੇ ਰਹਿੰਦੀ ਹੈ ਵੀ ਉਹ ਆਉਂਦੀ ਹੈ ਘਰੇ ਵਿੱਚ ਰਹਿੰਦੀ ਹਾਂ ਤਾ
ਅੱਛਾ -ਅੱਛਾ ਹਾਂ ਇੱਕ ਦਿਨ ਦਾ ਟਾਈਮ ਹੁੰਦਾ ਹੈ ਸਾਰਿਆਂ ਕੋਲੇ
ਸਾਡਾ ਭਰਾ ਹੈ ਤਾਂ ਸਾਡੀ ਭਾਬੀ ਹੈ ਤਾਂ ਹੁਣ ਤੂੰ ਹੀ ਅਸੀਂ ਤੇਰੇ ਘਰੇ ਹੀ ਆਵਾਂਗੇ ਫਿਰ ਮੈਨੂੰ ਵੀ ਆਉਂਦਾ ਵੀ ਮੇਰੇ ਕੋਲ ਕੋਈ ਚਲਾ ਹਾਂ ਮੇਰੇ ਕੋਲ -ਕੋਈ ਚਲਾ ਕੇ ਕੀ ਆਇ ਹੈ ਹਾਂ ਹਾਂ ਫਿਰ ਮੈਨੂੰ ਘਰੇ ਹੀ ਰਹਿਣਾ ਪੈਂਦਾ ਬਾਹਰ ਤਿਆਰ ਮੈਂ ਕਿੱਥੇ ਵੀ ਨਹੀਂ ਜਾਂਦੀ ਬਾਹਰ ਮੈਂ ਵੀ ਇਹ ਵੀ ਹੁੰਦਾ ਮੇਰੇ ਘਰੇ ਵੀ ਆਉਂ ਹਾਂ ਸਾਡੇ ਹੁੰਦਾ ਨਾ ਵੀ ਅਸੀਂ ਬਾਹਰ ਤਰ ਇੱਕ ਦੂਜੇ ਦੇ ਘਰੇ ਜਾਂਦੇ ਆ ਸਾਰੇ
ਹਾਂਜੀ।
ਮੇਰੇ ਹਾਂ ਮੈਂ ਮੇਰੇ ਪਰਿਵਾਰ ਤੇ ਵੱਡੀ ਹੈ ਮੇਰੀ ਫੈਮਲੀ ਚ ਮੇਰੇ ਕੋਲ ਸਾਰੇ ਆ ਕੇ ਜਾਂਦੇ ਆ ਦੇ ਦੌਰਾਨ ਹਾਂਜੀ ਮਿਲ ਕੇ ਜਾਂਦੇ ਹੈ।
ਚਲੋ ਤੁਸੀਂ ਬਣਾ ਲੋੋ ਫੇਰ ਰੋਟੀ ਰਾਟੀ ਫੇਰ ਕਰਦੇ ਹਾ ਅਸੀਂ
ਹਾਂਜੀ ਮੇਰੀ ਕੋਲ ਰਹਿੰਦੀ ਹੈ ਮੈਂ ਕਰਾਂਗੀ ਤੁਹਾਨੂੰ ਠੀਕ ਹੈ
ਠੀਕ ਹੈ ਜੀ ਕੋਈ ਗੱਲ ਨੀ ਓਕੇ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ।